ਹੈਲੋ, ਹਾਂਜੀ
ਹੈਲੋ।
ਭੈਨਜੀ ਜੀ ਸੱਸ
ਹਾਂਜੀ ਭੈਨ ਜੀ, ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ।
ਹੋਰ, ਕਿਵੇਂ ਹੋ ਤੁਸੀਂ?
ਵਧੀਆ, ਹਾਂਜੀ ਠੀਕ ਆ। ਤੁਸੀਂ?
ਘਰ ਪਰਿਵਾਰ, ਸਾਰਾ ਠੀਕ ਆ ਜੀ?
ਹਾਂਜੀ?
ਪਰਿਵਾਰ ਸਾਰਾ, ਠੀਕ ਆ ਤੁਹਾਡਾ?
ਹਾਂ -ਹਾਂ ਠੀਕ ਆ, ਤੁਸੀਂ ਸੁਨਾਓ?
ਹੋਰ, ਕੀ ਕਰਦੇ?
ਤੁਹਾਡਾ, ਪਰਿਵਾਰ ਸਾਰਾ ਠੀਕ ਆ?
ਚਲੋ ਵਧੀਆ।
ਤੁਹਾਡਾ
ਸ਼ਦ ਹੀ ਪਤੀ ਹੈ ਜੀ।
ਓਕੇ-ਓਕੇ ਵਧੀਆ-ਵਧੀਆ ਹੋਰ ਸੁਣੋ ਅੱਜ ਸਾਰੇ। ਕਿਥੇ ਗਏ ਆ, ਕੀ ਪਤਾ' ਕਿਸੇ ਦਾ ਕੋਈ ਫੋਨ ਨਹੀਂ, ਮੈਸੇਜ ਨਹੀਂ। ਸਾਰੇ ਅੱਜ, ਫਰੀ ਬਿਜੀੀ ਨੇ ਲੱਗਦਾ।
ਹਾਂਜੀ-ਹਾਂਜੀ ਸਹੀ ਕਿਹਾ, ਜੀ ਹੋਰ ਤੁਸੀਂ ਸੁਣਾਓ, ਰੋਟੀ ਪਾਣੀ ਖਾ ਲਿਆ ਜੀ?
ਖਾਲੀ ਖਾਲੀ। ਤੁਸੀਂ ਖਾਂ ਲੀ? ਅੱਜ ਜੋ ਮੈਂ ਪੋਹੇ ਬਣਾਏ ਸੀ ਸਵੇਰੇ ਤੇ ਸਬਜ਼ੀ ਬਣਾਈ ਏ। ਪੋਹੇ ਤੇ ਸਬਜ਼ੀ ਬਣਾਈ ਸੀ ਭੈਣ ਨੇ।
ਅੱਛਾ। ਪੋਹੇ ਕੀ ਚੀਜ਼ ਨੇ ਬਟ?
ਪੋਏ ਤੁਹਾਨੂੰ ਪਤਾ ਤਾਂ ਹੈਗੇ ਆ। ਸਾਰੀ ਦੁਨੀਆਂ ਚ ਪੋਏ ਚੱਲਦੇ।
ਅੱਛਾ-ਅੱਛਾ। ਪਹਿਲਾ ਹੀ ਸੈੱਟ
ਕਿ ਕਰਾਂ ਕਿੱਥੇ ਰੱਖਾਂ ਆੱਗੇ। ਅੱਛਾ ਅੱਛਾ ਠੀਕ ਏ। ਤੁਹਾਨੂੰ ਪਤਾ ਨੀ, ਚੌਲਾਂ ਵਰਗੇ ਹੀ ਹੁੰਦੇ ਨੇ। ਹੂੰ
ਅੱਛਾ। ਕਿਵੇਂ ਬਣਾਉਦੇ ਹੋ ਫਿਰ ਤੁਸੀਂ ਉਹੋ?
ਅਸੀਂ ਪਿਆਜ, ਹਰੀ ਮਿਰਚ, ਪਿਆਜ, ਹਰੀ ਮਿਰਚ, ਸੇ਼ਗਦਾਨੇ।
ਅੱਛਾ ਜੀ। ਠੀਕ ਆ।
ਕੜੀ ਪੱਤਾ ਜੀਰਾ ਰਾਈ। ਲੂਣ, ਹਲਦੀ, ਨਿੰਬੂ, ਸ਼ੱਕਰ।
ਮੈਂ ਵੀ ਟਰਾਈ ਕਰਤੀ ਹੂੰ। ਰੇਸਿਪੀ ਲਈ ਫੋਨ ਫੋਨ ਕਰ ਦੋ ਠੀਕ ਹੈ।
ਹਾਂਜੀ ਹਾਂਜੀ, ਕਰੋ ਫਿਰੈਂ ਮੇ ਦੱਸੂ।
ਹਾਂਜੀ ਹੋਰ ਸੁਣਾਓ! ਕਿਤੇ ਛੁੱਟੀਆਂ ਚ ਜਾਣ ਦਾ ਪਲੈਨ ਨੀ ਬਣਿਆ ਤੁਹਾਡਾ?
ਜਾ ਆਏ ਅਸੀਂ ਤਾਂ। ਅਬ ਫੇਰ ਜਾਣਾ ਅਸੀਂ। ਅਸੀਂ ਹਜ਼ੂਰ ਸਾਹਿਬ ਗਏ ਸਿਗੇ।
ਅੱਛਾ ਜੀ।
ਤੇ ਹੁਣ ਓਧਰੋਂ ਆਏ ਆ ਦੋ- ਤਿੰਨ ਦਿਨ ਪਹਿਲਾਂ। ਪਰਸੋਂ। ਹੁਣ ਅਸੀਂ ਵੋਟਰ ਪਾਰਕ ਜਾਵਾਂਗੇ ਕੱਲ ਨੂੰ।
ਚਲ ਵਧੀਆ।
ਹਾਂਜੀ।
ਸਾਡਾ ਵੀ ਚੱਲਦਾ ਸੀਗਾ ਵਾਟਰ ਪਾਰਕ ਜਾਣ ਦਾ। ਬਟ ਘਰਦੇ ਕਹਿੰਦੇ ਕੀ ਉੱਥੇ ਸਾਰੇ ਨਹਾਉਂਦੇ ਨੇ ਤੁਸੀਂ ਵੀ ਨਹਾ ਲਓ ਵਿੱਚੀ ਹੀ। ਤੁਹਾਨੂੰ ਪਤਾ ਫੇਰ ਘਰਦਿਆਂ ਦੀ ਗੱਲਾਂ।
ਕਹਿੰਦੇ ਆ। ਸਾਰੇ ਨਹਾਣਦੇ ਨੇ ਨਾ।
ਅੱਛਾ ਜੀ। ਹੋਰ ਸੁਣਾਓ ਤੁਹਾਨੂੰ ਦਮਾਲਾ ਕਿਹੜਾ ਪਸੰਦ ਆ?
ਤੁਹਾਨੂੰ ਹੁਣ ਦਾ ਭਾਈ, ਪਹਿਲਾਂ ਜੱਦ ਤਾਨੂੰ ਪਤਾ ਨੀ ਸੀ ਦਮਾਲਾ। ਹੁਣ ਠੀਕ ਆ।
ਹੋਰ ਤੁਸੀਂ ਕੀ ਬਣਾਏ ਸੀ ਸਵੇਰੇ?
ਅਸੀਂ ਸੁਵੇਰੇ ਅੱਜ ਸਾਬੂ ਦਾਣਾ ਬਣਾਇਆ ਸੀ।
ਅੱਛਾ।
ਤੇ ਦੁਪਹਿਰੇ ਆਲੂ ਪਕੌੜੇ ਬਣਾਏ ਸੀ ਜੀ।
ਅੱਛਾ। ਸਾਬੂਦਾਨਾ ਕਿਵੇਂ ਬਣਾਉਂਦੇ ਤੁਸੀਂ।
ਸਬੂ ਦਾਣਾ ਪਹਿਲੇ ਰਾਤ ਨੂੰ ਇੱਕ ਦਿਨ ਪਹਿਲੇ ਰਾਤ ਨੂੰ ਭਿਓ ਕੇ ਰੱੱਖ ਦਿੰਦੇ ਹਾਂ।
ਹੂੰ।
ਦੂਜੇ ਦਿਨ ਸਵੇਰੇ ਫੇਰ ਤੇਲ ਪਾ ਕੇ ਕਢਾਈ ਚ
ਅੱਛਾ।
ਥੋੜਾ ਜਿਆ ਇੱਕ ਦਮ ਮਾਮੂਲੀ ਚਾਰ -ਪੰਜ ਪੱਤੇ ਜੀਰੇ ਦੇ ਤੇ ਆਪਾਂ ਤੇ ਸਾਬੂਦਾਣੇ ਪਾ ਦੇਣੀ ਆ ਪੀਸ ਕੇ ਜੀ। ਪਹਿਲੇ ਉਹਨਾਂ ਨੂੰ ਭੁੰਨ ਲੈਣੇ ਆ। ਸਾਬੂਦਾਣੇ ਨੂੰ ਤਵੇ ਤੇ ਜਾਂ ਕੋਈ ਕੜਾਈ ਚ, ਬਿਨਾਂ ਤੇਲ ਤੋਂ ਫਿਰ ਉਹ ਤੋਂ ਬਾਅਦ ਛਿਲਕਾ ਕੱਟ ਕਰ ਕੇ ਥੋੜਾ ਜਿਆ ਪੀਸ ਲੈਣੇ ਆ। ਪੀਸ ਕੇ ਓ ਤੇਲ ਚ ਪਾ ਦੀਨੇ ਆ। ਤੇ ਜੋ ੳੱਦੇ ਨਾਲ ਚ ਓਦੇ ਚ ਲੂਣ ਪਾ ਦਿੰਦੇ ਆ। ਤੇ ਬਸ ਫੇਰ ਸ਼ਾਬੂ ਦਾਣਾ ਪਾ ਦੀਨੇ ਆ ਉਪਰੋ।
ਅੱਛਾ ਜੀ।
ਜਬ ਤੱਕ ਕੱਚੇ ਮਤਲਬ ਪੱਕਦੇ ਨੀ ਦਾਣੇ, ਤਦ ਤੱਕ ਉਹਨੂੰ ਹਿਲਾਈ ਜਾਣੇ, ਹਿਲਾਈ ਜਾਣੇ, ਹਿਲਾਈ ਜਾਣੇ ਆ।
ਹੂ ਅੱਛਾ।
ਤੁਸੀ ਵੀ ਓਹੀ ਟੈਮ ਨਾਲ ਬਨਾਣੇ ਹੋ ਕਿ ਅੱਡ ਟਾਈਮ ਨਾਲ?
ਹੈਂ
ਤੁਸੀ ਵੀ ਸੇਮ ਬਨਾਣੇ ਓ ਕਿ ਕੁੱਝ ਅਲੱਗ ਟੈਪ ਨਾਲ?
ਤੁਸੀ ਕੀ ਕਿਆ ਵਾ ਬਣਾਣ ਦਾ?
ਸਾਬੂਦਾਣਾ ਸਾਬੂਦਾਣਾ।
ਨਾ ਅਸੀ ਨਾ ਬਸ ਆਲੂ ਬਾਲ ਕੇ। ਹੂ ਸਈ ਦਾਣੇ ਪਣਾਓ। ਥੋੜੇ ਜਿਹੇ ਇਹ ਕਰਕੇ ਬਰਾਊਨ ਜੇ।
ਹਾਂਜੀ ਹਾਂਜ
ਤੇ ਹਰੀ ਮਿਰਚ ਤੇ ਸ਼ਿੰਗ ਦਾਣੇ ਇਕੱਠੇ ਪੀਸ ਕੇ।
ਹਾਂਜੀ।
ਇਨਾ ਨੂੰ ਮਿਕਸ ਕਰ ਦਇਦਾ ਸ਼ਾਬੂ ਦਾਣੇ ਚ ਰਾਤ ਨੂੰ ਭਿਉਂ ਕੇ ਸਵੇਰੇ। ਉਹ ਹੋ ਜਾਂਦੇ ਆ ਫੁੱਲ ਵਧੀਆ ਉਹਦੇ ਚ ਮਿਕਸ ਤਰ ਕੇ ਫੇਰ ਕੜਾਈ ਰੱਖ ਕੇ ਮਿੱਠਾ ਤੇਲ ਜੀਰਾ ਤੇ ਬਾਕੀ ਨੂੰਨ ਬਸ।
ਅੱਛਾ ਜੀ।
ਪਾਣੇ ਆ ਅਸੀ ਤੇ ਆਲੂ ਉਬਾਲੇ ਹੋਏ।
ਤੇ ਸੱਚ ਤੁਆਨੂੰ ਮੈਨੂੰ ਇਹ ਪੁੱਛਣਾ ਸੀ। ਕੀ ਥੋਨੂੰ ਸਰਿਓ ਦਾ ਸਾਗ ਬਣਾਉਣਾ ਆਂਦਾ?
ਨਾ ਨਾ ਨਾ ਹਾਂ ਹਾਂ ਆਉਂਦਾ।
ਹਾਂ ਫਿਰ ਕਿਵੇਂ ਬਣਾਉਂਦੇ? ਕਿਉਂਕਿ ਅੱਜ ਅਸੀਂ ਤਰਨਾ ਸੀ ਰਾਤ ਨੂੰ ਤੇ ਨਾਂ ਨਾਲ ਮੈਂ। ਮੰਮਾ ਨੂੰ ਸਮਝਦਾ ਕਿਵੇਂ ਬਣਾਈ ਦਾ ਤੇ ਨਾਂ ਮੈਨੂੰ ਸਮਝ ਰਿਹਾ।
ਅੱਛਾ ਅੱਛਾ ਤੇ ਉਹ ਬਸ ਜਿਹੜੀਆਂ ਪਾਲਕ ਹੁੰਦੀ ਆ ਇਹ ਸਬਜ਼ੀਆਂ ਮੇ ਸੁਣ ਦੀਆਂ ਨੇ। ਇਹਨੂੰ ਡੂੰਘ ਲੋ ਧੋ ਲੋ ਅਦਰਕ ਲਸਣ ਕੱਟ ਲੋ। ਜ਼ਿਆਦਾ ਸਾਰਾ ਤੇ ਗੈਸ ਤੇ ਉਹ ਕੱਟ ਕੇ ਧੋ ਕੇ ਵਧੀਆ ਹਨਾ ਸਰੋਂ ਬਰੋਂ ਪਾ ਕੇ ਮੇ ਥੀ ਪਾ ਕੇ ਪਾਲਕ ਪਾ ਕੇ ਮਿਕਸ ਕਰਕੇ ਇਹ ਪਾਣੀ ਰੱਖ ਦੋ ਤੇ ਨਾਲ ਹੀ ਪਾਣੀ ਰੀਝੀ ਜਾਂਦਾ ਤਾਂ ਜਿਹੜਾ ਆਪਾ ਕੱਟਦੇ ਆ ਨਾ ਸਾਗ ਸਬਜ਼ੀ ਇਹ ਅਦਰਕ। ਤੇ ਲਸਣ ਪਾ ਕੇ ਵਿੱਚ ਉਹ ਪਾਦੋ ਵਾੜੀ। ਫੇਰ ਇਹਨੂੰ ਮੱਕੀ ਦੇ ਆਟੇ ਨਾ ਅ ਆਟਾ ਪਾ ਕੇ ਕੀ ਕਹਿੰਦੇ ਉਹਨੂੰ ਪਲੈਥਣ ਲਾ ਕੇ ਉੱਥੇ ਪਾ ਕੇ ਕੋਲੀ ਕ। ਉਹਦੇ ਹਿਸਾਬ ਨਾਲ ਘੋਟ ਲੋਂ ਵਧੀਆ ਘੋਟਿਆ ਗਿਆ ਤੇ ਫਿਰ ਅਸੀਂ ਘੋਟਣ ਤੋਂ ਬਾਅਦ ਥੋੜ੍ਹਾ ਏਕ ਪਿਆਜ ਲੈਣੇ ਆ। ਥੋੜ੍ਹਾ ਜਿਆ ਸਾਗ ਲੈਣੇ ਆ ਲਸਣ ਪਿਆਜ ਕੱਟ ਕੇ ਉਹਦਾ ਤੜਕਾ ਦੇ ਕੇ ਫੇਰ ਰੋਟੀ ਨਾ ਖਾਣੇ ਆ ਹੂ।
ਆਲੂ ਵਗੈਰਾ ਨੀ ਪਾਂਦੇ ਤੁਸੀ?
ਕਿ?
ਕਾਜੂ ਵਗੈਰਾ ਨੀ ਪਾਉਂਦੇ ਵਿੱਚ?
ਮ ਮੱਖਣ?
ਪਾਤੂ ਪਾਤੂ ਦੀ ਇੱਕ ਸਬਜ਼ੀ ਹੁ
ਹਾਂਜੀ ਹਾਂਜੀ ਉਹ ਪਾਈਦੇ ਦੇ ਪਰ ਨਹੀਂ ਮਿਲਦੀ ਤਾਂ ਵਾਧੂ ਇੱਥੇ।
ਅੱਛਾ ਅੱਛਾ। ਅੱ ਅੱਛਾ ਅੱਛਾ।
ਉਹ ਮਿਲ ਗਈ ਤਾਂ ਪਾਈਦਾ ਨਹੀਂ ਮਿਲੀ ਤੇ ਫਿਰ ਚੁੱਪ ਕਰ ਜਾਈਦਾ।
ਅੱਛਾ ਅੱਛਾ ਤੇ ਕਰਡੀ ਪਾਉਦੇ ਹੋ ਕਰਡੀ?
ਹੂ ਹੂ।
ਅੱਛਾ ਜੀ।
ਉਹ ਵੀ ਗਰਮ ਕਰਕੇ ਅਸੀਂ ਪਾਉਂਦੇ ਨੀ ਜਿਆਦਾ।
ਅੱਛਾ ਤੇ ਹਾਂਜੀ ਨਾਲੇ ਮੈਂ ਸੁਣਿਆ ਕਿ ਤੁਸੀਂ ਕੱਟ ਕੇ ਅ ਮਤਲਬ ਕੱਟ ਕੇ ਫੇਰ ਸਾਗ ਮਤਲਬ ਧੋਣਦੇ ਹੋ? ਕਿ ਪਹਿਲਾਂ ਹੀ ਭਾ ਧੋ ਦਿੰਦੇ ਹੋ?
ਨਹੀਂ -ਨਹੀਂ ਪਹਿਲਾਂ ਕੱਟ ਦੇ, ਧੋਦੇਂ ਆ।
ਹਾਂਜੀ। ਅੱਛਾ ਜੀ।
ਫੇਰ ਉਹ ਕੱਟਣ ਤੋਂ ਬਾਅਦ ਇਕ ਨਾ ਬਹੁਤ ਵੇਸਟ ਜਾਂਦੀ ਹੈ ਸਬਜ਼ੀ, ਉਹ ਕੱਟੇ ਹੋਏ ਆ ਬਰੀਕ- ਬਰੀਕ ਸਾਰਾ ਧੋਪ ਚ ਨਿਕਲ ਜਾਂਦਾ ਵ, ਸਬਜੀ ਬਹੁਤ ਖ਼ਰਾਬ ਹੁੰਦੇ ਆ ਤਾਂ।
ਤੇ ਕੀ ਕਹਿੰਦੇ ਆ ਆਪਣਾ, ਉਹ ਮੈਂ ਸੁਣਿਆ ਕਿ ਆਪਾਂ ਜੇ ਮਿਕਸਰ ਚ ਕੋਈ ਚੀਜ਼ ਗ੍ਰੈਂਡ ਕਰਕੇ ਪਾਉਂਦੇ ਹਾਂ ਤਾਂ ਉਹਦੇ ਨਾਲ ਛੇਤੀ ਐਸਡਿ-
ਹਮ ਹ, ਹਮ ਹ ਹੁੰਦੀ ਆ ਨਾ? ਉਹ ਵੀ ਕਾਹਦੇ ਨਾਲ ਜ਼ਿਆਦਾ ਪਿਆਜ ਨਾਲ, ਟਮਾਟਰ ਨਾਲ। ਕੁਛ ਨੀ ਹੁੰਦਾ ਭੁੰਨਰ ਜਾਂਦੇ ਆ, ਉਹਦੇ ਨਾਲ ਵੱਧ ਹੁੰਦਾ ਪਿਆਜ਼ ਪਾਣੀ ਹੁੰਦਾ ਨਾ ਪਿਆਜ 'ਚ ਐਸੀ ਜਿਤੀ
ਨਾਂ। ਉਹਨੂੰ ਕ੍ਰੈਡਿਟ ਕਾਰਡ ਬਾਰੇ ਪਤਾ ਥੋੜਾ ਬਹੁਤ ਮੈਨੂੰ ਨਾ ਕਿਉਂਕਿ ਕ੍ਰੈਡਿਟ ਕਾਰਡ ਲੈਣਾ ਤੇ ਮੈਨੂੰ ਸਮਝ ਨੀ ਆ ਰਹੀ ਮੈਂ ਕਿਹੜੀ ਬੈਂਕ
ਕ੍ਰੈਡਿਟ ਕਾਰਡ?
ਹਾਂਜੀ।
ਦੈ, ਸਕਗਦੇ ਹੋ।
ਕਿਹੜੀ ਹੱਥ ਦਾ, ਵੱਜਿਆ ਜੀ, ਤੁਸੀਂ ਦੱਸੋ। ਬਿਲਕੁਲ, ਵਧੀਆ, ਅੱਛੀ ਖ਼ਾਸੀ ਮਿਲ ਜੇ। ਕੀ ਕਹਿੰਦੇ, ਆ ਮਤਲਬ ਲਿੰਕ ਸਾਈਕਲ ਜੋ ਹੁੰਦੀ ਆ। ਉਹ ਵੀ ਵਧੀਆ ਮਿਲ ਜਾਏ। ਹਾਂਜੀ,
ਭੈਣ, ਜੀ
ਹੈਲੋ?
ਹਾਂਜੀ ਭੈਣਜੀ।
ਹਾਂਜੀ, ਹਾਂਜੀ ਬੋਲੋ।
ਤਾਂ ਮੈਂ ਕਹਿ ਰਹੀ, ਬੈਂਕ ਦਾ ਕ੍ਰੈਡਿਟ ਕਾਰਡ ਲਵਾਂ
ਬੈਂਕ ਆਪਣੇ ਐਸ ਬੀ ਬੀ ਆਏ ਤੇ ਮਹਾਰਾਸ਼ਟਰਾ ਬੈਂਕ ਔਫ ਮਹਾਰਾਸ਼ਟਰਾ ਨੈਸ਼ਨ ਬੈਂਕਾਂ ਨੇ ਕਦੇ ਵੀ ਨੈਸ਼ਨਲ ਬੈਂਕਾਂ ਤੋਂ ਹੀ ਲਿਆ ਵਧੀਆ ਵਾ, ਕ੍ਰੇਡਿਟ ਕਾਰਡ।
ਅੱਛਾ, ਅੱਛਾ ਜੀ ਠੀਕ।
ਤੁਸੀਂ ਕਾਹਦੇ ਵਾਸਤੇ ਆਪਣੀ ਸ਼ੋਪਿੰਗ ਕਰਨੀ ਹੈ? ਹਾਂਜੀ। ਹਾਂਜੀ?
ਮੈਂ ਕਿਹਾ, ਜੇ ਉੱਥੇ ਮੈਨੂੰ ਵਧੀਆ, ਰੇਟ ਆਫ ਇੰਟਰਸਟ ਮਿਲੇ ਉੱਥੇ ਮੈਂ, ਲਵਾਂ ਹਨਾ। ਹਾਂਜੀ,
ਹੋਰ ਭੈਣ ਜੀ, ਸਭ ਪਰਿਵਾਰ ਠੀਕ, ਤੁਹਾਡੀ ਭੈਣ ਦੇ ਸੱਚ ਤੁਸੀਂ ਦੱਸਿਆ ਸੀ। ਭੈਣ ਦੇ ਬੱਚੇ ਆਏ ਨੇ, ਉਹ ਸਾਰੇ ਠੀਕ ਨੇ,
ਹਾਂ, ਹਾਂ, ਸਾਰੇ ਠੀਕ ਅੱਛਾ,
ਇਹਦਾ ਲੋਨ ਵਗੈਰਾ, ਕਦੇ ਲਿਤਾ ਹੋਇਆ। ਬੈਂਕ, ਚੋਂ
ਨਾ ਮੈਂ ਕ੍ਰੇਡਿਟ ਕਾਰਡ ਨਹੀਂ, ਅਸੀਂ ਯੂਜ ਕਰਦੇ, ਅਸੀਂ ਇਕੱਲਾਂ ਟ੍ਰਾਂਜੈਕਸ਼ਨ, ਆਪਣੇ ਬੈਂਕ ਔਨਲਾਈਨ ਜਾਂ ਗੂਗਲ, ਪੇ 'ਚ' ਹੀ ਕਰੀਦਾ। ਅਸੀਂ ਨੀ, ਕਦੇ ਕੀਤਾ।
ਪਸੱਚ,
ਕ੍ਰੈਡਿਟ ਕਾਰਡ'ਚ ਵੈਸੇ ਪੈਸੇ ਵੀ ਘੱਟ ਬਹੁਤ ਕਰਦੇ ਨੇ, ਉਹ।
ਹਾਂਜੀ-ਹਾਂਜੀ, ਸਹੀ ਕਿਆ।
ਚਾਰਜਿਸ ਲਗਾਂਦੇ ਨੇ, ਬਹੁਤ।
ਹਾਂਜੀ-ਹਾਂਜੀ।
ਹਣਜੀ,
ਮਤਲਬ ਦੁਪਹਿਰੇ, ਆਲੂ-ਪੂਰੀ ਬਣਾਣ ਦਾ ਚੱਲਦਾ ਸੀ, ਬਟ ਆਲੂ-ਪੂਰੀ, ਆਲੂ-ਪੂਰੀ। ਤੇ ਆਲੂ ਤਾਂ ਸੁੱਕੇ ਬਣਾ ਲਏ, ਬਟ ਪੂਰੀਆਂ ਨੂੰ ਤੇਲ ਹੀ ਖ਼ਤਮ ਹੋਗਿਆ ਜੀ।
ਦੱਸ--ਤਾ ਸਮਾਨ ਭਰਿਆ ਨਹੀਂ, ਤੁਸੀ?
ਨਹੀਂ ਜੀ, ਸਮਾਨ ਨੀ ਭਰਿਆ।
ਲਿਆਓ ਨਾ, ਫੇਰ।
ਯਾਰ, ਪੈਸੇ ਹੀ ਹੈਨੀ ਜੀ, ਕੀ ਕਰੀਏ?
ਹੂੰ
ਹਾਂਦੀ, ਭੈਣਜੀ।
ਹਾਂਜੀ।
ਭੈਣ ਜੀ ਪੈਸੇ ਹੀ ਹੈਨੀ, ਕਿਥੋ ਸੌਦਾ-ਪੱਤਾ ਭਰੀਏ।
ਦੱਸ, ਕੰਮਾਨੇ ਓ, ਨਾਲੇ ਤੁਹਾਡੀ ਐ--ਘਰੇ ਵਧੀਆ, ਐਂ ਤਾਂ ਹੈਨੀ ਕ ਗਰੀਬ ਤੋ ਗਰੀਬ ਲੋਕ ਵੀ ਪੈਸਾ, ਪਾਣੀ ਸਭ ਕਰ ਕਿ ਮਜ਼ਦੂਰੀ ਆਵਦੀ ਹੈ ਇੱਕ-ਦੋ ਵਾਰ ਰੋਟੀ ਖਾ ਲੈਂਦੇ ਆ।
ਹਾਂਦੀ, ਬਟ ਮੇਰੇ ਪਾਪਾ ਪੈਰਤ ਨੇ, ਤੇ ਮੰਮੀ ਵੀ ਮੇ ਤ ਰੀਤਾ ਪੈਥੇ ਹੀ ਨੀ ਭੇਦਦੇ।
ਦਸ! ਪਾਇਲਟ ਨੇ, ਤਾਂ ਵੀ ਤੁਹਾਡੇ ਕੋਲ ਪੈਸੇ ਨੇ। ਇਹਡੇ, ਕਿਹੜੇ ਦੱਸੋ ਕੀ ਗੱਲਾਂ ਕਰਦੇ ਹੋ ਭੈਣ ਜੀ, ਤੁਸੀਂ ਵੀ। ਸਾਡੇ ਘਰੇ ਤੇਲ ਨੀਂਗਾ।
ਠੀਕ ਆ, ਮੈ ਥੁਹਾਡੇ ਨਾਲ ਬਾਅਦ'ਚੋਂ ਗੱਲ ਕਰਦੀ ਆਂ, ਮੇਰੇ ਬੱਚੇ ਉੱਠ ਗਏ ਜੀ।
ਅੱਛਾ-ਅੱਛਾ, ਠੀਕ ਏ।